ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਜੀ ਵਧੀਆ ਜੀ, ਤੁਸੀਂ ਸੁਣਾਓ ਹੋਰ ਆਪਣੇ ਘਾਰ ਬਾਰਸਬ ਠੀਕ ਅਣ, ਸਭ ਵਧੀਆ ਜੀ। ਤੁਸੀਂ ਦੱਸੋ। ਹੋਰ ਅੱਜ ਕਿਵੇਂ ਯਾਦ ਕਰ ਲਿੱਤਾ ਤੁਸੀਂ
ਬਸ ਮੈਂ ਸੋਚਦੀ ਪਈ ਸੀ। ਕਿ ਤੁਹਾਨੂੰ ਨਾ ਪਤਾ ਹੀ ਐ, ਅੱਜ ਕੱਲ੍ਹ ਨਾ ਕਿੱਤੇ ਆਪਾਂ ਕਿੱਤੇ ਅੱਜ ਕੱਲ੍ਹ ਬਹੁਤ, ਫਜ਼ੂਲ ਖਰਚੀ ਹੁੰਦੀ ਪਈ ਹੈ। ਬੇਫਾਲਤੂ ਦੀ, ਕਦੀ ਕੁਛ ਖ਼ਰੀਦ ਲਿਆ ਕਦੀ ਕੁੱਛ ਖਰੀਦ ਲਿਆ। ਬਾਅਦ ਚੋਂ ਪਤਾ ਚੱਲਦਾ ਕਿ ਇੰਨੀਆਂ ਅਲਮਾਰੀਆਂ ਭਰੀਆਂ ਪਈਆਂ ਕੱਪੜਿਆਂ ਦੀਆਂ। ਉਹ ਹੈ ਬਾਅਦ ਚ ਪੱਛਤਾਨੀ ਆ ਮੈਂ ਸੋਚਿਆ ਚਲੋ ਤੁਹਾਡੇ ਨਾਲ ਗੱਲ ਕਰਦੀ ਆਂ। ਕਿ ਦੇਖੋ ਦਿਲ ਤਾਂ ਸਭ ਦਾ ਕਰਦਾ। ਕਿਉਂਕਿ ਜੇ ਪੈਸੇ ਬਚਾਵਾਂਗੇ, ਤੇ ਕੱਲ ਆਪਣੇ ਲਈ ਵਧੀਆ। ਪਰ ਉਹੀ- ਉਹੀ ਗੱਲ ਹੈ ਨਾ। ਕਿ ਆਪਣੇ ਚ ਸਮਝ ਨੀ ਆਉਂਦੀ ਕਈ ਵਾਰ ਆਪਾਂ ਦਿਮਾਗ, ਆਪਣਾ ਜਾ ਕੇ ਕਿਤੇ ਵੀ ਜਾਂਦੇ ਹਾਂ ਸ਼ੋਪਿੰਗ ਕਰਨ ਜਾਂਦੇ ਆ। ਉੱਥੇ ਦਿਮਾਗ ਥੋੜ੍ਹਾ ਜਿਹਾ ਖਰਾਬ ਹੋ ਜਾਂਦਾ। ਦੇਖ ਕੇ ਚੀਜ਼ਾਂ ਨੂੰ ਇਹ ਵੀ ਲੈ ਲਾ, ਉਹ ਵੀ ਲੈ ਲਾ, ਉਹ ਵੀ ਲੈ ਲਾ। ਬਸ ਇਹ ਚੀਜ਼ ਮੈਂ ਚਲੋ ਤੁਹਾਡੇ ਨਾਲ ਡਿਸਕਸ ਕਰਦੀ ਆ ਮੈਂ ਅੱਜ।
ਬਿਲਕੁਲ -ਬਿਲਕੁਲ ਇਹ ਤਾਂ ਗੱਲ ਬਸ ਬਿਲਕੁਲ ਤੁਸੀਂ ਠੀਕ ਕਹੀ। ਮਤਲਬ ਜਿਵੇਂ ਆਪਾਂ ਆਪਾਂ ਨੂੰ ਥੋੜ੍ਹਾ ਜਿਹਾ ਇਹ ਬਜਟ ਵਗੈਰਾ ਆਪਦੇ ਘਰ ਦਾ ਬਣਾਉਣਾ ਪਏਗਾ ਜਿਵੇਂ ਆ ਸਾਡੀ ਕਿੰਨੀ ਅਰਨਿੰਗ ਐ। ਤਾਂ ਕਿੰਨਾ ਆਪਾਂ ਖਰਚਾ ਕਰਨਾ ਦੇਖੋ। ਜਿਹੜੇ ਜ਼ਰੂਰੀ ਜ਼ਰੂਰੀ ਖਰਚੇ ਹੁੰਦੇ ਨੇ, ਉਹ ਤਾਂ ਤੁਹਾਨੂੰ ਪਤਾ ਹੀ ਐ। ਓਹ ਤਾਂ ਕਰਨੇ ਹੀ ਪੈਂਦੇ ਆ। ਜਿਵੇਂ ਬਿਜਲੀ ਦਾ ਬਿੱਲ ਹੋ ਗਿਆ। ਜਾਂ ਰਾਸ਼ਨ ਹੋ ਗਿਆ। ਸਾਡੇ ਘਰ ਦਾ ਹੋਰ ਵੀ ਜਿਵੇਂ ਦੁੱਧ, ਫਰੂਟ ਤੁਹਾਨੂੰ ਪਤਾ ਹੀ ਐ ਡੇਲੀ ਜਿਹੜੇ ਆਪਦੇ ਖਰਚ ਬੱਚੇ ਹੁੰਦੇ ਨੇ, ਬੱਚਿਆਂ ਦੀ ਜਿਵੇਂ ਸਕੂਲਾਂ ਦੀ ਫੀਸ ਟਊਸ਼ਨ ਦੀ ਫੀਸਾਂ। ਇਹ ਸਭ ਚੀਜ਼ੇ ਦਾ ਸਾਨੂੰ ਮਤਲਬ ਕੱ ਕੱਪੜੇ ਤਾਂ ਆਪਾਂ ਕਦੇ-ਕਦੇ ਹੀ ਲੈਂਦੇ ਆ ਕੋਈ ਵਿਆਹ ਕਦੇ, ਕਿਤੇ ਜਾਣਾ ਉਹ ਤਾਂ ਹੀ ਲੈ ਲੈ ਮਤਲਬ, ਜ਼ਿਆਦਾਤਰ ਤਾਂ ਉਦੋਂ ਹੀ ਲੈਂਦੇ ਆ ਜੋ ਕੋਈ ਵਿਆਹ ਫੰਕਸ਼ਨ ਹੋਏ ਜਾਂ ਵੈਸੇ ਤੇ ਚਲੋ, ਡੇਲੀ ਯੂਜ ਲਈ ਆਪਾਂ ਨੀ ਲਈ ਜਿਹੜੇ ਜ਼ਰੂਰਤ ਹੁੰਦੇ ਨੇ, ਉਹ ਚੀਜ਼ਾਂ ਲਈ ਲੈਂਨੇ ਆ। ਤਾਂ ਸਾਨੂੰ ਥੋੜਾ ਬਹੁਤ ਆਪਦਾ ਬਜਟ ਬਣਾ ਕੇ ਚੱਲਦੇ ਆ ਕਿ ਆਪਾਂ ਇੰਨਾ ਪੈਸਾ ਆਪਦੀ ਅਰਨਿੰਗ ਵਿੱਚ ਸੇਵ ਕਰਨਾ ਹੀ ਕਰਨਾ ਐ। ਤਾਂ ਸਾਨੂੰ ਮਤਲਬ ਸੇਵਿੰਗ ਵੀ ਆਪਾਂ ਸਿੱਖ ਜਾਂਦੇ ਆ ਉਹਦੇ ਨਾਲ, ਤੁਸੀਂ ਵੇਖਿਆ ਹੋਏਗਾ।
ਸਹੀ ਗੱਲ ਕੀਤੀ ਬਿਲਕੁਲ। ਕਿਉਂ ਕਿ ਪੈਸਾ ਇੰਨੀ ਜ਼ਰੂਰਤ ਚੀਜ਼ ਹੋਊਗੀ ਨਾ ਆਪਣੀ ਜ਼ਿੰਦਗੀ ਚ, ਇੰਨੀ ਮਹਤ ਮਹੱਤਵਪੂਰਨ ਚੀਜ਼ ਐ। ਜੋ ਸਾਡੀ ਜ਼ਿੰਦਗੀ ਨੂੰ ਕਹਿੰਦੇ ਸੁਧਾਰ ਵੀ ਸਕਦੀ ਐ, ਤੇ ਵਿਗਾੜ ਵੀ ਸਕਦੀ। ਪੈਸਾ ਹੈਗਾ ਤੇ ਚਾਰ ਲੋਕ ਪੁੱਛਦੇ ਨੇ ਜੇ ਪੈਸਾ ਨਹੀਂ ਹੈਗਾ ਤਾਂ ਕੋਈ ਪੁੱਛਦਾ ਵੀ ਨਹੀਂ ਐ ਤਾਈ ਮੈਂ ਸੋਚਦੀ ਹਾਂ। ਹਰ ਵਾਰੀ ਕਿ ਮੈਂ ਚਲੋ ਖਰਚਾ ਘੱਟ ਕਰ ਲਾਵਾਂ ਬੰਦੇ ਦਾ ਦਿਲ ਤਾਂ ਕਰਦਾ ਐ ਚਲੋ। ਤੇ ਉਹ ਕੱਪੜਿਆਂ ਦੀ ਪਤਾ ਕੀ ਗੱਲ ਹੁੰਦੀ ਐ। ਕਈ ਵਾਰੀ ਕੀ ਹੁੰਦਾ ਨਾ ਅੱਜ- ਕੱਲ ਕਿੱਟੀਆਂ ਬਹੁਤ ਚੱਲ ਰਹੀਆਂ ਨੇ ਤੁਹਾਨੂੰ ਵੀ ਪਤਾ ਕਿੱਟੀਆਂ ਦੇ ਲੋਕ। ਹਰ ਵਾਰੀ ਜਦੋਂ ਜਾਂਨੇ ਆ ਨਵੇਂ ਸੂਟ ਪਾਉਣੇ ਐ। ਨਵੀਆਂ ਡਰੈਸਾਂ ਲੈਣੀਆਂ ਨੇ। ਖਰਚੇ ਹੋ ਜਾਂਦੇ ਨੇ ਵਧੋ- ਵਧੀ ਹੋ ਜਾਂਦੇ ਨੇ ਬੰਦੇ ਦਾ ਦਿਲ ਨਾ ਵੀ ਕਰੇ। ਤਾਂ ਵੀ ਖਰਚਾ ਹੋ ਜਾਂਦਾ ਤੇ ਫੇਰ ਸੋਚਦਾ ਤਾਂ ਹੈ ਕਿ ਬੰਦਾ। ਹਾਂ ਬਾਈ ਚਾਰ ਪੈਸੇ ਬਚਾ ਲਈਏ ਇੱਥੋਂ ਚ ਆਪਾਂ ਕੁਛ। ਸਿੱਟਾ ਹਰ ਕੋਈ ਹਰ ਔਰਤ ਹਰ ਘਰ ਦੀ ਈ। ਔਰਤ ਗ੍ਰਹਿਣੀ ਇਸ ਚੀਜ਼ ਦੀ ਕੋਸ਼ਿਸ਼ ਪੂਰੀ ਕਰਦੀ ਐ। ਕਿਉਂਕਿ ਬਹੁਤ ਜ਼ਰੂਰੀ ਐ ਕਿਉਂਕਿ ਜੇ ਬੱਚਤ ਕਰਾਂਗੇ ਤੇ ਆਪਾਂ। ਆਪਣੇ ਅੰਦਰ ਇੱਕ ਚੰਗੀ ਆਦਤ ਐ। ਔਰ ਇਸ ਤੋਂ ਬਾਅਦ ਮੈਨੂੰ ਲੱਗਦਾ ਇੱਕ ਔਰਤ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਜੋ ਬੱਚਤ ਇੱਕ ਔਰਤ। ਕਰ ਸਕਦੀ ਐ। ਮੈਨੂੰ ਤਾਂ ਇਹ ਲੱਗਦਾ ਐ। ਤੁਸੀਂ ਦੱਸੋ।
ਬਿਲਕੁਲ-ਬਿਲਕੁਲ ਨਹੀਂ ਦੇਖੋ ਆਪਦੇ ਦੇਖੋ ਦੋਨਾਂ ਜੀਆਂ ਦੀ ਸਮਝਦਾਰੀ ਹੁੰਦੀ ਐ। ਤਾਂ ਮਤਲਬ ਕਿ ਆਪਾਂ ਕੋਈ ਵੀ ਜਿਵੇਂ ਵੀ ਹੁੰਦਾ ਐ ਘਰ ਵਿੱਚ ਹਰ ਕਿਸੇ ਦੇ ਘਰ ਦਾ ਆਪਦਾ-ਆਪਦਾ ਹਿਸਾਬ ਕਿਤਾਬ ਹੁੰਦਾ ਐ। ਤਾਂ ਦੇਖ ਕੇ ਆਪਾਂ ਨੂੰ ਮਤਲਬ ਆ ਸਭ ਨੂੰ ਸਮਝਣਾ ਚਾਹੀਦਾ ਆਪਦੇ ਬੱਚ। ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਐ। ਕਿ ਬਈ ਅੱਜ ਕੱਲ੍ ਦੇ ਟਾਈਮ 'ਚ ਵਿੱਚ ਮਤਲਬ ਪੈਸੇ ਸੇਵ ਕਰਨਾ ਵੀ ਸਾਡੇ ਲਈ ਕਿੰਨਾ ਜ਼ਰੂਰੀ ਹੋ। ਗਿਆ ਐ ਆਪਾਂ ਦੇਖੋ ਕਮਾਨੇ ਤਾਂ ਸਾਰੇ ਹੀ ਮਤਲਬ ਲੋਕੀ ਹੈ ਨੇ। ਆਪਾਂ ਜਿਵੇਂ ਆਪਾਂ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਕਿ ਜਿਹੜੀ। ਚੀਜ਼ ਦੀ ਸਾਨੂੰ ਲੋੜ ਹੈ ਆਪਾਂ ਉਹੀ ਚੀਜ਼ਾਂ ਲਈਏ ਕਈ ਲੋਕ ਤੁਸੀਂ ਵੇਖੇ ਹੋਣਗੇ ਕਿ ਮਤਲਬ ਇੰਨੇ ਮਹਿੰਗੇ-ਮਹਿੰਗੀ ਚੀਜ਼ਾਂ ਲੈ ਕੇ ਫਿਰ ਉਹਦਾ ਯੂਜ ਨਹੀਂ ਹੁੰਦਾ ਤਾਂ। ਫਿਰ ਦੁੱਖ ਹੁੰਦਾ ਬੰਦਾ ਇੰਨਾ ਪੈਸਾ ਉਸ ਚੀਜ਼ ਤੇ ਤੇ ਆਪਾਂ ਲਾ ਦੇਈਏ, ਔਰ ਉਹ ਚੀਜ਼ ਸਾਡੀ ਯੂਜ਼ ਵੀ ਹੋਈ। ਤਾਂ ਇਸ ਲਈ ਤਾਂ ਥੋੜ੍ਹਾ ਜਿਹਾ ਜਿਹੜੀ ਆਪਾਂ ਕੋਈ ਵੀ ਚੀਜ਼ ਲੈਂਨੇ ਹਾਂ ਸੋਚ ਸਮਝ ਕੇ ਲੈਣੀ ਚਾਹੀਦੀ ਹੈ।
ਬਿਲਕੁਲ-ਬਿਲਕੁਲ-ਬਿਲਕੁਲ, ਕਹਿੰਦੇ ਲੋੜ ਤੇ ਇੱਛਾ ਦੇ ਅਨੁਸਾਰ ਹੀ ਚੀਜ਼ ਨੂੰ ਵ ਲੈਣਾ ਚਾਹੀਦਾ ਹੈ। ਉਹਦੇ ਚ' ਤੁਹਾਨੂੰ ਪਤਾ ਚੱਲਦਾ ਹੈ। ਉੱਥੋਂ ਹੀ ਤੁਹਾਡੀ ਸਮਝ ਦਾ ਪਤਾ ਚੱਲਦਾ ਹੈ। ਪੈਸਾ ਸਿਰਫ ਕਹਿੰਦੀਆਂ ਆਪਣੀਆਂ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਘਰੇ ਰੋਜ਼ ਦੀਆਂ ਚਾਹੀਦੀਆਂ ਨੇ ਜਿਵੇਂ ਤੁਸੀਂ ਦੱਸਿਆ ਹੈ ਸਾਰਾ ਕੁਛ ਘਰੇ ਦੁੱਧ ਰੋਜ਼ ਦਾ ਚਾਹੀਦਾ ਹੈ। ਘਰੇ ਰੋਟੀ ਆਪਾਂ ਰੋਜ਼ ਬਣਾਉਂਦੇ ਹਾਂ। ਉਹਦੇ ਵਸ ਸਬਜ਼ੀ ਰੋਜ਼ ਦੀ ਚਾਹੀਦੀ ਹੈ। ਰੋਜ਼ ਦਾ ਫਰੂਟ ਚਾਹੀਦਾ ਹੈ। ਇਹ ਚੀਜ਼ਾਂ ਤਾਂ ਚਲੋ ਰੋਜ਼ ਦੀਆਂ ਚੀਜ਼ਾਂ ਹੋ ਗਈਆਂ ਨਾ, ਇਹਨਾਂ-ਇਹਨਾਂ ਚੀਜਾ ਨੂੰ ਆਪਾਂ ਖਰਚਦੇ ਹਾਂ ਜਦੋਂ ਚੀਜ਼ਾਂ ਤੇ, ਤੇ ਆਪਾਂ ਨੂੰ ਕਿੱਦਾਂ ਕਰਨੀ ਚਾਹੀਦੀ ਹੈ। ਉਹ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ। ਕਿ ਆਪਣੀ ਸਮਝ ਤੇ ਉੱਤੇ ਸਾਰੀ ਚੀਜ ਹੈ ਤਾਂ ਦਜਿਉਂਕਿ ਪੈਸੇ ਤਾਂ ਇਹੋ ਜਿਹੀ ਚੀਜ਼ ਹੈ। ਕਿ ਕੱਲ ਤੁਸੀਂ ਬਿਮਾਰ ਹੋ ਗਏ। ਸਾਨੂੰ ਅੱਜ ਤੁਸੀਂ ਉਹਨਾਂ ਨੂੰ ਬਚਾਇਆ ਹੋਇਆ, ਤੇ ਉਹ ਤੁਹਾਡੇ ਕੰਮ ਆ ਜਾਂਦਾ ਹੈ। ਘਰ ਦੇ ਵਿੱਚ ਕੋਈ ਵੀ ਚਾਹੇ ਬਜ਼ੁਰਗ ਲੈ ਲਓ, ਚਾਹੇ ਬੱਚਾ ਲੈ ਲਓ, ਚਾਹੇ ਆਪਾਂ ਹੀ ਕਿਉਂ ਨਾ, ਕੋਈ ਬਿਮਾਰ ਹੋ ਜਾਂਦਾ, ਅੱਜ ਪੈਸੇ ਆਪਾਂ ਜੋੜੇ ਹੋਏ ਆ ਜਿਹੜੇ ਉਹ ਆਪਾਂ ਲਗਾ ਦਿੰਨੇ ਹਾਂ। ਹੁਣ-ਹੁਣ ਇੱਕ ਔਰਤ ਕੀ ਕਰਦੀ ਹੈ। ਹਸਬੈਂਡ ਦਿੰਦੇ ਆ ਉਹਨੂੰ ਸੌ ਰੁਪਇਆ ਦੇ ਕੇ ਜਾਂਦੇ ਹੈ ਤੇ ਸੌ ਰੁਪਏ ਜਦੋਂ ਅੱਸੀ ਰੁਪਏ ਲਾਉਦੀ ਹੈ, ਵੀਹ ਰੁਪਏ ਫਿਰ ਵੀ ਬਚਾ ਲੈਂਦੀ ਹੈ। ਇਸੇ ਲਈ ਬਚਾਉਂਦੀ ਹੈ ਕਿ ਕੱਲ ਦਾ ਮਤਲਬ ਮੈਂ ਇੱਕ- ਇੱਕ ਰੁਪਇਆ ਜੋੜਾਂਗੀ ਤੇ ਅੱਗੋਂ ਮੇਰੀ ਜਿਹੜੀ ਵੀ ਹ ਕਦੇ ਵੀ ਮੈਨੂੰ ਆਰਥਿਕ ਪ੍ਰੋਬਲਮ ਆਈ ਤੇ ਮੇਰੇ ਕੱਲ ਕੰਮ ਆਏਗੀ ਇਸ ਚੀਜ਼ ਦੀ।
ਬਿਲਕੁਲ-ਬਿਲਕੁਲ। ਇਹ ਤਾਂ ਤੁਸੀਂ ਗੱਲ ਬਿਲਕੁਲ ਠੀਕ ਕਹੀ ਦੇਖੋ ਉਹ ਹੁੰਦਾ ਹੈ ਕਿ ਮਤਲਬ ਆਪਾਂ ਥੋੜੇ -ਬਹੁਤ ਜਿਵੇਂ ਪੈਸੇ ਸਾਨੂੰ ਪਤਾ ਹੈ ਕਿ ਇਹ ਚੀਜ਼ ਸਾਡੀ ਇੰਨ ਦੀ ਆ ਜਾਂਦੀ ਹੈ। ਤਾਂ ਆਪਾਂ ਫਾਲਤੂ ਕਿਉਂ ਕਰੀਏ, ਤੇ ਆਪਾਂ ਨੂੰ ਫਾਲਤੂ ਖਰਚ ਖਰਚਾ ਕਰਨਾ ਹੀ ਨਹੀਂ ਚਾਹੀਦਾ ਉਹਦੇ ਵਿੱਚ ਜਿਵੇਂ ਕਈ ਵਾਰ ਹੁੰਦੇ ਆਪਾਂ ਪੈੜੇ ਪੈਸੇ ਜੋੜੇ ਹੁੰਦੇ ਨੇ। ਕੋਈ ਵਿਆਹ ਆ ਜਾਂਦਾ, ਫੰਕਸ਼ਨ ਆ ਜਾਂਦਾ, ਉੱਥੇ ਵੀ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਕਿੰਨਾ ਖਰਚਾ ਹੋ ਜਾਂਦਾ ਹੈ। ਆਪਦੇ ਘਰ ਦਾ ਫੰਕਸ਼ਨ ਹੋਏ। ਤਾਂ ਵੈਸੇ ਹੀ ਤੁਹਾਨੂੰ ਪਤਾ ਕਿੰਨਾ ਖਰਚਾ ਹੋ ਜਾਂਦਾ ਤਾਂ, ਮੈਨੂੰ ਤਾਂ ਇਹ ਲੱਗਦਾ ਕਿ ਮਤਲਬ ਥੋੜ੍ਹਾ - ਥੋੜ੍ਹਾ ਜਿਵੇਂ ਆਪਾਂ ਨੂੰ ਆਪਦੀ, ਜ਼ਰੂਰਤ ਦੇ ਅਕੋਰਡਿੰਗ ਜਿੰਨਾ ਆਪਾਂ ਸੇਵ ਕਰ ਸਕਦੇ ਹਾਂ, ਮਨੀ ਸੇਵ ਵੀ ਕਰਨੀ ਚਾਹੀਦੀ ਹੈ ਸਾਨੂੰ। ਔਰ ਬਿਲਕੁਲ ਕੰਜੂਸੀ ਵੀ ਨਹੀਂ ਕਰਨੀ ਚਾਹੀਦੀ ਹੈ, ਕਿ ਆਪਾਂ ਨੂੰ ਜਿਹੜੀ ਚੀਜ਼ ਆਪਾਂ ਉਹ ਚੀਜ਼ ਵੀ ਨਾ ਕਰੀਏ। ਔਰ ਨਾ ਫਾਲਤੂ ਵੇਸਟੇਜ ਕਰੀਏ, ਮਤਲਬ ਹਿਸਾਬ ਨਾਲ ਬੰਦੇ ਨੂੰ ਚੱਲਣਾ ਚਾਹੀਦਾ ਹੈ। ਕਿ ਜਿੱਥੇ ਆਪਾਂ ਖਰਚ ਕਰਨਾ, ਉੱਥੇ ਹ ਜਿਵੇਂ ਪੜ੍ਹਾਈ ਹੈ, ਬੱਚਿਆਂ ਦੀ ਪੜ੍ਹਾਈ ਤਾਂ ਦੇਖੋ
ਉਹ ਤਾਂ ਦੇਣ ਹੀ ਬਿਲਕੁਲ ਜੀ, ਬਿਲਕੁਲ।
ਉਹਦੇ ਤੇ ਆਪਾਂ ਖਰਚਾ ਕਰਨਾ ਹੀ ਕਰਨਾ, ਤਾਂ ਇਸ ਕਰਕੇ ਆਪਾਂ ਨੂੰ ਥੋੜ੍ਹਾ ਜਿਹਾ ਧਿਆਨ ਕੇ ਕਿ ਬੱਚਿਆਂ ਨੂੰ ਅੱਗੇ, ਪੜ੍ਹਾਉਣਾ ਵੀ ਹੈ ਸਭ ਕੁਛ ਕਰਾਉਣਾ ਹੈ, ਅੱਜ ਕੱਲ ਅੱਜ ਕੱਲ ਦਾ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਪੜ੍ਹਾਈ ਵਿੱਚ ਵੀ ਕਿੰਨਾ ਪੈਸਾ ਲੱਗਦਾ‌।
ਬਹੁਤ ਜੀ ਬਹੁਤ, ਅੱਜ ਕੱਲ ਤੁਸੀਂ ਪੜ੍ਹਾਉਣ ਜਾਓ, ਬੱਚਿਆਂ ਨੂੰ ਅੱਗੋਂ ਕਹਿ ਲਓ, ਟੈਨਥ ਪਲੱਸ ਟੂ ਤੱਕ ਤਾਂ ਤੁਸੀਂ ਫਿਰ ਵੀ ਪੜ੍ਹਾ ਲੈਂਦੇ ਹਾਂ, ਅੱਗੋਂ ਜਿਹੜੇ ਕੋਰਸ ਹੈ ਨਾ ਬੱਚਿਆਂ ਨੂੰ ਅਗਰ ਤੁਹਾਨੂੰ ਪਤਾ ਬੱਚਿਆਂ ਨੂੰ ਕੋਈ ਸਟੈਂਡ ਕਰਨਾ। ਆਪਾਂ ਵਧੀਆ ਜਗ੍ਹਾ ਤੇ ਲਗਾਉਣਾ ਹੈ, ਤੇ ਉਹਨਾਂ ਵਾਸਤੇ ਕੋਰਸਾਂ ਵਾਸਤੇ ਇੰਨੇ- ਇਨਾ ਪੈਸਾ ਚਾਹੀਦਾ ਹੈ। ਕਿ ਉਹ ਚੀਜ਼ਾਂ ਤੋਂ ਆਪਾਂ ਨੂੰ ਬਣਾਉਣ ਵਾਸਤੇ ਥੋੜ੍ਹੀ -ਥੋੜ੍ਹੀ ਬੱਚਤ ਨੂੰ ਕਹਿੰਦੇ ਆ ਨਾ, ਥੋੜੀ- ਥੋੜੀ ਬੱਚਤ ਜਾ ਕੱਲ ਆਪਣੀ ਜੁੜੀ ਹੋਈ ਵੱਡੀ ਰਕਮ ਬਣ ਜਾਏਗੀ। ਇਂਹੀ ਕਹਿੰਦੇ ਆ ਕਿ ਸਾਨੂੰ ਸਿਰਫ ਉਹੀ। ਚੀਜ਼ਾਂ ਨੂੰ ਲੈਣੀ ਚਾਹੀਦੀਆਂ, ਜੋ ਸਾਨੂੰ ਸਾਨੂੰ ਕੰਮ ਦੀਆਂ ਹੋਣ ਦੇੇ। ਬੇਫਾਲਤੂ ਦੀਆਂ ਅਲਮਾਰੀਆਂ ਭਰ ਕੇ। ਉਹਨਾਂ ਨੂੰ ਜੋੜ ਕੇ ਰੱਖਣਾ, ਫਿਰ ਉਹ ਕਿਸੇ ਨੂੰ ਚੁੱਕ ਕੇ ਕਿਸੇ ਨੂੰ ਦੇਣਾ। ਠੀਕ ਹੈ ਉਹ ਜਿਹੜੀ ਤੁਸੀਂ ਕਿਸੇ ਨੂੰ ਦੇ ਰਹੇ ਹੋ, ਉਹ ਉਹਨਾਂ ਨੂੰ ਸਪੈਸ਼ਲ ਉਹਨਾਂ ਨੂੰ ਲੈ ਕੇ ਜੋ ਸੇਵਾ ਹੈ ਉਹ ਇੱਕ। ਠੀਕ ਹੈ, ਜਿਵੇਂ ਤੁਸੀਂ ਬਜਟ ਕਰਦੇ ਹੋ, ਨਾ ਕਿਉਂਕਿ ਅੱਜ ਕੱਲ ਤੁਸੀ ਤੁਹਾਨੂੰ ਕੱਲ੍ਹ ਕਿਤੇ। ਗਰੀਬ ਦੀ ਵੀ ਹੈਲਪ ਕਰਨੀ ਪਵੇ, ਨਾ ਸਾਡੇ ਕੋਲ ਪੈਸੇ ਹੋਣਗੇ ਤੁਸੀਂ ਕਿਸੇ ਨੂੰ। ਮਿੰਟ ਚ ਕੱਢ ਕੇ ਪੈਸੇ ਦੇ ਸਕਦੇ ਹੋ, ਵੀ ਕਿਸੇ ਦੀ ਕਈ ਅੱਜ‌। ਅੱਜ ਕੱਲ੍ਹ ਕਿਸੇ ਆਪਣੇ ਘਰੇ ਮੇਡ ਆਉਂਦੇ ਆ ਉਹਨਾਂ ਨੂੰ ਵੀ ਆਪਾਂ। ਆਪ ਉਹਨਾਂ ਨੂੰ ਬੱਚੇ ਉਹਨਾਂ ਦੇ ਕਈ ਵਾਰੀ ਉਹਨਾਂ ਨੂੰ ਜ਼ਰੂਰਤ ਪੈ ਜਾਂਦੀ ਹੈ, ਉਹ ਆਪਣੇ ਤੋਂ ਮੰਗ ਲੈਂਦੀਆਂ ਨੇ। ਤੇ ਜੇ ਆਪਣੇ ਕੋਲ ਔਰਤਾਂ ਕੋਲ ਪੈਸੇ ਹੋਣਗੇ ਸੰਭਾਲੇ ਹੋਣਗੇ। ਤੇ ਆਪਾਂ ਆਪਣਾ ਬਣਾ ਸਕਦੇ ਹਾਂ, ਆਰਾਮ ਨਾਲ ਉਹਨਾਂ ਨੂੰ ਦੇ ਸਕਦੇ ਹਾਂ। ਔਰ ਜੇ ਆਪਾਂ ਬੱਚਤ ਕਰਾਂਗੇ, ਨਾ ਆਪਣਾ ਆਉਣ ਵਾਲੇ ਭਵਿੱਖ ਦਾ ਹਰ ਸੁਪ ਨਾ ਆਪਣੇ ਬੱਚਿਆਂ ਦਾ ਹੋਵੇ ਚਾਹੇ ਕਿਸੇ। ਕਿਸੇ ਚੀਜ਼ ਦਾ ਵੀ ਚਾਹੇ, ਆਪਣੇ ਘਰ ਬਣਾਉਣ ਦਾ ਵੀ ਹੋਵੇ ਕਿਸੇ ਚੀਜ਼ ਦਾ ਵੀ ਹੋਵੇ ਪੂਰਾ ਕਰ ਸਕਦੇ ਹਾਂ ਆਪਾਂ।
ਬਿਲਕੁਲ -ਬਿਲਕੁਲ, ਇਹ ਗੱਲ ਤਾਂ ਬਿਲਕੁਲ ਤੁਸੀਂ ਠੀਕ ਕਈ ਦੇਖੋ। ਉਹ ਵੀ ਹੁੰਦਾ ਨਾ ਹੁਣ ਜਿਵੇਂ ਕਈ ਵਾਰ ਹੁੰਦਾ, ਕੋਵਿਡ ਟਾਈਮ ਆਇਆ ਕਈ ਵਾਰ। ਸਾਨੂੰ ਦੇਖੋ ਤੂੰ ਤੁਹਾਨੂੰ। ਆਪਾਂ ਸੀ ਕਿ ਮਤਲਬ ਕਿ ਆਪਾਂ ਆਖਿਰ ਘਰ ਤੋਂ ਬਾਹਰ ਨਹੀਂ ਜਾ ਸਕਦੇ ਆਪਾਂ ਕੁਛ। ਕਰ ਨਹੀਂ ਸਕਦੇ। ਤਾਂ ਆਪਾਂ ਜਿਹੜੀ ਆ ਆਪਦੀ ਸੇਵਿੰਗ ਸੀ, ਉਹੀ ਖਰਚ ਕੀਤੀ ਕਿਉਂਕਿ ਇਹ ਮਾੜਾ ਟਾਈਮ ਤਾਂ ਕਦੇ ਵੀ ਆ ਸਕਦਾ, ਤਾਂ ਸਾਨੂੰ ਥੋੜਾ ਜਿਹਾ ਸੋਚ। ਸਮਝ ਕੇ ਇਸ ਚੀਜ਼ਾਂ ਲਈ ਕਿ ਆਪਾਂ ਨੂੰ ਥੋੜ੍ਹਾ ਜਿਹਾ ਪੈਸਾ ਸੇਵ ਕਰਨਾ ਚਾਹੀਦਾ ਵੱਖਰਾ।
ਹ।
ਤਾਂ ਸਾਡੇ ਲਈ ਵਧੀਆ ਰਹਿੰਦਾ ਹੈ ਕਿ ਕਦੇ ਇੱਕ। ਕੋਈ ਬਿਮਾਰੀ ਹੈ ਘਰੇ ਵਿੱਚ ਕੋਈ ਫੰਕਸ਼ਨ ਆ ਗਿਆ ਹੈ ਜਾਂ ਕੁਛ ਕਈ ਵਾਰ ਹੁੰਦਾ ਤੁਹਾਨੂੰ ਪਤਾ। ਬੰਦੇ ਦੀ ਨੌਕਰੀ ਕਈ ਲੋਕ ਨੌਕਰੀ ਕਰਦੇ ਨੇ। ਕੁਛ ਟਾਈਮ ਲਈ ਨੌਕਰੀ ਛ ਛੁੱਟ ਵੀ ਜਾਂਦੀ ਹੈ ਤਾਂ ਉਹਦੇ ਵਿੱਚ ਵੀ। ਥੋੜੀ ਜਿਹੀ ਆਪਾਂ ਸੇਵਿੰਗ ਕਰਕੇ ਰੱਖਦੇ ਹਾਂ, ਤਾਂ ਉਹ ਸਾਡੇ ਕੰਮ ਆ ਜਾਂਦੀ ਹੈ।
ਸਹੀ ਗੱਲ ਹੈ ਤੁਹਾਨੂੰ ਆਪ ਨੂੰ ਵੀ ਪਤਾ ਤੁਸੀਂ ਕੋਵਿਡ ਟਾਈਮ ਦੀ ਗੱਲ ਕਰ ਰਹੇ ਹੋ ਦੇਖੋ। ਉਹ ਲੋਕਾਂ ਨੇ ਜੇ ਪੈਸੇ ਜੋੜੇ ਹੋਏ ਸੀ ਤੇ। ਅੱਜ ਉਹ ਕੰਮ ਆ ਗਏ ਉਹਨਾਂ ਦੇ ਨਹੀਂ, ਤਾਂ ਤਿੰਨ- ਤਿੰਨ ਮਹੀਨੇ ਲੋਕ। ਨੇ ਆਪਦੇ ਘਰੋਂ ਪੈਸੇ ਕੱਢੇ ਐ ਉਹ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਕਿੱਦਾਂ ਕੱਢੇ ਐ। ਤੇ ਦੇਖੋ ਜਿਹਨਾਂ ਕੋਲ ਪੈਸੇ ਨਹੀਂ ਸੀ ਨਾ ਜਿਹੜੇ ਬਿਮਾਰ ਹੋਏ ਆ ਉਸ ਟਾਈਮ ਤੇ ਉਹ ਵਿਚਾਰੇ ਉਹ ਅੱਜ ਇਸ ਦੁਨੀਆਂ ਚ ਨਹੀਂ ਦਿਖਦੇ ਇਹੀ ਜਿਹਾ ਪੈਸਾ ਜੇ ਬਚਿਆ ਹੋਏਗਾ। ਆਪਾਂ ਹਰ ਟਾਈਮ ਉਸੇ ਟਾਈਮ ਉਹਦਾ ਇਲਾਜ ਕਰਾ ਸਕਾਂਗੇ ਹਰ ਚੀਜ਼ ਨੂੰ ਆਪਾਂ ਸਮਝ ਹਰ ਚੀਜ਼ ਸੋਚ ਸਮਝ ਕੇ ਕਰਾਂਗੇ ਤਾਂ ਹਰ ਚੀਜ਼ ਦਾ ਕਹਿੰਦੇ ਫਾਇਦਾ ਹੀ ਫਾਇਦਾ ਆਪਣੀ ਜ਼ਿੰਦਗੀ ਚ ਸਮਝਦਾਰ ਇਨਸਾਨ ਅਤੇ ਆਪਣੀ ਆਮਦਨ ਤੇ ਖ਼ਰਚੇ ਨੂੰ ਵੇਖ ਕੇ ਹੀ ਖਰਚਣਾ ਜਾਵੇ। ਤਾਂ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਸਹੀ ਸਮੇਂ ਤੇ ਕੀਤਾ ਹੋਇਆ ਖਰਚ ਹੀ
ਮੈਂ ਗਈ ਸੀਗੀ।
ਆਉਣ ਵਾਲਾ ਭਵਿੱਖ ਬਣਾ ਸਕਦਾ ਹੈ ਉਹੀ ਆਪਾਂ ਨੂੰ ਬੱਚਤਾਂ ਕਰਨੀ ਸਿਖਾਉਂਦਾ ਹੈ।
ਬਸ ਇਹੀ ਚਾਹੁੰਦੀ ਹਾਂ ਕਿ ਜੇ ਫਜ਼ੂਲ ਖ਼ਰਚੀਆਂ ਕਰਦੇ ਜੇ ਆ ਕਿ ਘੱਟ ਕਰਨੀਆਂ ਚਾਹੀਦੀਆਂ ਨੇ। ਕਿਉਂਕਿ ਆਪਣੇ ਆਰਥਿਕਾਂ ਆਰਥਿਕ ਜਿਹੜੀਆਂ ਮੁਸ਼ਕਿਲਾਂ ਹੁੰਦੀਆਂ ਨੇ ਉਹਨਾਂ ਨੂੰ ਕਹਿੰਦੇ ਆ ਕਿ ਉਹ ਫਜ਼ੂਲ ਖਰਚੀ ਜਦੋਂ ਕਰਾਂਗੇ ਉਹ ਘੱਟ ਜਾਣਗੀਆਂ
ਬਿਲਕੁਲ ਬਿਲਕੁਲ ਠੀਕ ਕੇਹਾ ਆਪ ਦੇਖੋ ਆਪਾਂ ਨੂੰ, ਜੇ ਮੇਰੇ ਹਿਸਾਬ ਨਾਲ ਦੇਖੋ ਆਪਾਂ ਨੂੰ ਇੱਕ ਬਜਟ ਬਣਾ ਕੇ ਚਲੀਏ ਤਾਂ ਆਪਾਂ ਇਨ ਸਭ ਚੀਜ਼ਾਂ ਨੂੰ ਮਤਲਬ ਕਰ ਸਕਦੇ ਹਾਂ ਕਿ ਆਪਾਂ ਕਿੰਨੀ ਸੇਵਿੰਗ ਗ ਕਰਨੀ ਹੈ ਜਾਂ ਕੁੱਛ ਹੈ ਤਾਂ ਉਹਦੇ ਨਾਲ ਸਾਨੂੰ ਪਤਾ ਪਤਾ ਲੱਗਦਾ ਕਿ ਸਾਡਾ ਕਿੰਨਾ ਖਰਚਾ ਹੋ ਰਿਹਾ ਆਪਾਂ ਕਿੰਨਾ ਪੈਸਾ ਕਿੱਥੇ ਖਰਚ ਕਰ ਰਹੇ ਹਾਂ ਇਹ ਸਬ ਚੀਜ਼ਾਂ ਦਾ ਵੀ ਪਤਾ ਲੱਗਦਾ ਹੈ, ਤਾਂ ਇੱਕ ਮਤਲਬ ਬੱਚਤ ਵੀ ਲਈ ਵੀ ਆਪਾਂ ਇੱਕ ਅਮਾਊਂਟ ਅਗਰ ਫਿਕਸ ਕਰ ਲੈਂਨੇ ਆਂ ਕਿ ਹਰ ਮਹੀਨੇ ਸਾਨੂੰ ਇੰਨਾ ਪੈਸਾ ਜੋੜਨਾ ਹੀ ਜੋੜਨਾ ਤਾਂ ਆਪਾਂ ਜੋੜ ਸਕਦੇ ਆਂ ਤਾਂ ਸਾਨੂੰ ਜੋੜਨਾ ਵੀ ਚਾਹੀਦਾ, ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਹੋਈ ਤਾਂ
ਹਾਂਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਸਤਿ ਸ੍ਰੀ ਅਕਾਲ ਜੀ